ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਕਿਵੇਂ ਓ?
ਸਤਿ ਸ੍ਰੀ ਅਕਾਲ ਜੀ ਹਾਂਜੀ ਠੀਕ ਆ ਜੀ। ਹਾਂਜੀ ਹੈਲੋ।
ਹੈਲੋ ਕਿਵੇਂ ਐ ਜੀ।
ਵਧੀਆ।
ਅੱਛਾ ਜੀ।
ਹਾਂਜੀ-ਹਾਂਜੀ
ਅਸੀਂ ਸੀਏ ਦੀ ਤਿਆਰੀ ਕਰ ਰੇ ਆਂ ਜੀ। ਜਾਂ ਸੀ ਏ ਜਾਂ ਇੰਜੀਨੀਅਰ ਸਾਡਾ ਥ ਥਰਡ ਈਅਰ।
ਅੱਛਾ ਜੀ ਹੋਰ ਗਏ ਸੀ ਕਿ
ਹਾਂਜੀ।
ਹਾਂਜੀ।
ਐ ਵਾਜ਼ ਬੜੀ ਕਟ ਕੇ ਆ ਰੀ ਐ।
ਹਾਂਜੀ।
ਆਵਾਜ਼ ਬੜੀ ਕਟ ਕੇ ਆ ਰੀ ਐ ਜੀ।
ਹਾਂ। ਹੈਲੋ ਭਾਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਵਧੀਆ ਜੀ ਵ ਬਸ ਜੀ ਆਪਾਂ ਲੇਟੇ ਪਏ ਆ ਜੀ ਨਾਸ਼ਤਾ ਕੀਤਾ ਆਪਾਂ। ਕੀਤਾ ਜੀ।
ਆ ਭਾਜੀ ਅਹ ਇੱਕ ਗੱਲ ਦੱਸੋ? ਤੁਹਾਡਿਆਂ ਲਾਈਟ ਗਈ ਸੀ ਤੁਹਾਡਿਆਂ ਲਾਈਟ ਗਈ ਸੀ?
ਹਾਂਜੀ ਗਈ ਸੀ।
ਕਿੰਨੇ ਵਜੇ ਗਏ ਸੀ ਸਾਡਿਆਂ ਤੇ ਲਾਈ-ਲਾਈਟ ਆਈ ਨੀ।
ਸਾਡੇ ਐਥੇ ਆ ਗਈਏ ਜੀ ਅਗਲੇ ਪੰਦਰਾਂ ਮਿੰਟ ਪਹਿਲਾਂ ਈ ਆਈ।
ਅੱਛਾ ਜੀ ਹਾਂ ਹਾਂਜੀ-ਹਾਂਜੀ ਆ ਗੀ ਆ ਗੀ ਸਾਢੇ ਆ ਲਾਈਟ ਆਗੀ। ਸਾਡੇ ਲੇਟ ਆਂਦੀ ਐ।
ਅੱਛਾ ਜੀ
ਹੂੰ ਹੋਰ ਕੀ ਹਾਲ ਐ ਤੁਹਾਡੇ?
ਬਸ ਜੀ ਬਸ ਜੀ ਸਭ ਵਧੀਆ ਤੁਸੀਂ ਦੱਸੋ ਕਿਵੇਂ ਓ?
ਹੋਰ ਭਾਜੀ ਤੁਸੀਂ ਖਾਣਾ ਖਾ ਲੀਤਾ?
ਹਾਂਜੀ-ਹਾਂਜੀ ਖਾ ਲੀਤਾ ਏ ਜੀ।
ਕੀ ਖਾਇਆ ਸੀ?
ਆਪਾ ਜੀ ਅੱਜ ਛੋਲੇ ਚਾਵਲ ਬਣਾਏ ਸੀ ਤੁਸੀ।
ਅਸੀਂ ਤਾਂ ਦਾਲ ਚੋਲ ਖਏ ਸੀ।
ਅੱਛਾ ਜੀ ਹਾਂਜੀ ਗਰਮ ਚ ਰੋਟੀ ਵੀ ਖਾਈ ਜਾਂਦੀ ਜੀ ਚਾਵਲ ਹੀ ਖਾਂਦੇ ਨੇ ਅੱਜ। ਜ਼ਿਆਦਾਤਰ ਸਾਰੇ।
ਹਾਂ ਹਾਂਜੀ-ਹਾਂਜੀ।
ਹਾਂਜੀ ਹੋਰ ਦੱਸੋ ਕੀ ਕਰ ਰਹੇ ਹੋ ਜੀ। ਕੀ ਕਹਿ ਰਹੇ ਹੋ ਜੀ।
ਭਾਜੀ ਮੈਂ ਪੁੱਛਦਾ ਪਾਇਆ ਤੁਹਾਨੂੰ ਗਾਡੀ ਚਲਾਨੀ ਆਦੀ ਹੈ। ਤੁਹਾਨੂੰ ਗਾੜੀ ਚਲਾਣੀ ਆਦੀ ਹੈ।
ਹਾਂਜੀ-ਹਾਂਜੀ ਆਦੀ ਹੈ ਜੀ।
ਅੱਛਾ ਵਧੀਆ ਜੀ।
ਤੁਹਾਨੂੰ ਆਂਦੀ ਏ ਗਾਡੀ ਚਲਾਨੀ।
ਅਸੀ ਤੇ ਅਸੀ ਤੇ ਸਿੱਖਦੇ ਪਏ ਹਾ।
ਅੱਛਾ ਜੀ ਚਲੋ ਕੋਈ ਨੀ ਆ ਜਾਏ ਤੁਹਾਨੂੰ ਵੀ ਜਲਦੀ।
ਹਾਂਜੀ-ਹਾਂਜੀ।
ਹਾਂਜੀ। ਹੋਰ ਤੁਹਾਡੇ ਕੋਲ ਕਿਹੜੀ ਕਾਰ ਹੈਗੀ ਹੈ।
ਸਾਡੇ ਕੋਲ ਬਲੀਨੋ ਹੈ।
ਅੱਛਾ ਜੀ ਸਾਡੇ ਕੋਲ ਜੀ ਵਰਨਾ ਹੈਗੀ ਹੈ ਜੀ।
ਵਧੀਆ ਕਾਰ ਜੀ ਤੁਹਾਡੀ ਵੀ।
ਹਾਂਜੀ ਹੋਰ ਜੀ ਕਿਹੜੀ ਗੱਡੀ ਲੈਣ ਦਾ ਪਲੈਨ ਹੈਗਾ।
ਹਾਂ ਲੈਬਰਗੀਨੀ ਹੈ ਸਾਡਾ ਪਲੈਨ ਲੈਣ ਵਾਸਤੇ ਫਿਊਚਰ ਵਿੱਚ।
ਅੱਛਾ ਸਰ ਮੇਰਾ ਸੁਪਨਾ ਤਾਂ ਉਹ ਹੈਗਾ ਮੈਂਕਲੈਨਰ ਦਾ।
ਵਧੀਆ ਜੀ ਤੁਹਾਡੀ ਵਧੀਆ। ਹਾਂ ਤੁਸੀ ਐਸ ਫਲ ਤੇ ਹੋ। ਤੁਸੀਂ ਆਈਸਕ੍ਰੀਮ ਖਾਦੇ ਹੋ ਜੀ ਗਰਮੀਆਂ ਵਿੱਚ।
ਹਾਂਜੀ-ਹਾਂਜੀ ਗਰਮੀ ਚ ਤਾਂ ਬੜੀ ਸਵਾਦ ਲੱਗਦੀ ਜੀ ਆਈਸਕ੍ਰੀਮ।
ਹਾਂਜੀ-ਹਾਂਜੀ। ਹੈਂ ਗਰਮੀਆਂ ਸਾਡਾ ਸਰ ਖਾਂਦੀ ਆ ਜੀ ਕੀ ਕਰਾ।
ਅੱਛਾ।
ਹਮ ਸਾਡਾ ਪਸੀਨਾ ਨਿਕਲ ਜਾਦਾ ਪੰਚ ਮਿੰਟ ਵਿੱਚ।
ਹਾਂਜੀ ਗਰਮੀ ਤਾਂ ਬਹੁਤ ਹੋ ਰਹੀ ਹੈ ਜੀ ਬਰਸਾਤ ਆਈ ਹੈ। ਫੇਰ ਵੀ ਅੱਜ ਬੜੀ ਗਰਮੀ ਹੋ ਰਹੀ ਜੀ।
ਛੱ
ਜੀ ਕੀ ਕਰੇ ਜੀ ਗਰਮੀ ਦਾ ਤੇ ਕੋਈ ਇਲਾਜ ਨੀ ਹੈਗਾ ਜੀ।
ਹਾਂਜੀ-ਹਾਂਜੀ। ਆਹੋ ਤੁਹਾਨੂੰ ਚਾ ਪਿਲਾਵਾ।
ਨਾ ਜੀ ਬਸ ਆਵਾਂਗੇ ਜੀ।
ਆਇਆ, ਆ ਰਹਾ ਹੂੰ। ਹੋਰ ਭਾਜੀ
ਹਾਂਜੀ ਜੀ ਬਸ ਸਭ ਵਧੀਆ ਜੀ।
ਭਾਈ ਤੁਸੀਂ ਮੂਵੀ ਦੇਖੀ ਸੀ ਸ ਸ ਦੇਖੀ ਸੀ ਤੁਸੀਂ ਸੀਏਰਾ।
ਹਾਂਜੀ-ਹਾਂਜੀ ਵੇਖੀ ਜੀ ਉਹ ਜਿਹੜੀ ਪਿਛਲੇ ਸਾਲ ਆਈ ਸੀ।
ਹਾਂਜੀ-ਹਾਂਜੀ ਜੁਲਾਈ ਵਿੱਚ
ਹਾਂਜੀ ਅੰਤ ਨਵੀ ਫਿਲਮ ਉਹ ਆਈ ਹੈ ਕੈਰੀ ਓਨ ਜਟਾ ਫੋਰ
ਹਾਂ ਬੜੀ ਮੂਵ ਇਹ ਵੀ ਬੜੀ ਵ ਵਧੀਆ ਮੂਵੀ ਜੀ
ਹਾਂਜੀ। ਮੇਰੇ ਘਰਵਾਲਿਆਂ ਨੂੰ ਵੀ ਬੜੀ ਅੱਛੀ ਲੱਗੀ ਉਹ ਮੂਵੀ
ਬੜੇ ਵਧੀਆ ਮੂਵੀ ਜੀ।
ਹਾਂਜੀ ਸਹੀ ਕਹਿ ਰਹੇ ਹੋ ਜੀ।
ਅਸੀਂ ਤਾਂ ਸੋਚਦੇ ਹਾਂ ਕਿ ਇਹ ਮੂਵੀ ਦੇਖਣ ਨਾ ਸਿਨੇਮਾ ਹਲ ਜਾਏ ਕਿਉਂਕਿ ਇਹ ਮੂਵੀ ਨਾ ਸਾਡੇ ਸਮਾਰਟ ਟੀ ਵੀ ਵਿੱਚ ਤੋਂ ਜਾਂਦੀ ਹੈ। ਪਰ ਉਹ ਦੇਖਣ ਮਜਾ ਨਹੀਂ ਜਿਨ੍ਹਾਂ ਸੇਫ ਸਿਨੇਮਾ ਹਾਲ ਚ ਆਉਂਦੀ ਹਾਂ ਜਿੰਨਾ ਮ ਜਿੰਨਾ ਸਿਨੇਮਾ ਹੋਲ ਚ ਆਉਂਦਾ।
ਸਹੀ ਕਹਿ ਰਹੇ ਹੋ ਜੀ।
ਹਮ ਔਰ ਤੁਹਾਡਾ ਕਿਹੜਾ ਈਅਰ ਚੱਲ ਰਿਹਾ ਕਾਲਜ ਦਾ।
ਜੀ ਸਾਡਾ ਉਹ ਥਰਡ ਈਅਰ ਚੱਲ ਰਿਹਾ ਤੁਹਾਡਾ?
ਸਾਢੇ ਅਸ ਸੈਕਿੰਡ ਇਅਰ ਚੱਲ ਰਿਹਾ ਜੀ।
ਅੱਛਾ ਜੀ
ਹਮ।
ਫੇਰ ਤਾਂ ਤੁਸੀਂ ਸਾਡੇ ਜੂਨੀਅਰ ਹੋਏ।
ਹਾਂਜੀ, ਹਾਂਜੀ
ਹਾਂਜੀ ਚੰਡੀਗੜ੍ਹ ਜਾਂਦੇ ਜੀ ਪੜਨ
ਚੰਡੀਗੜ੍ਹ
ਹਾਂਜੀ
ਸਾਡਾ ਸਾਡਾ ਨੋਇਡਾ ਹੈ ਜੀ ਦਿੱਲੀ
ਹਮ ਅੱਛਾ ਜੀ।
ਆਓ ਤੁਸੀਂ ਵੀ ਆਓ ਤੁਸੀਂ ਵੀ ਚੱਕਰ ਲਗਾਓ ਦਿੱਲੀ ਜੀ।
ਕੋਈ ਨਿੱ ਜੀ ਲਗਾਵਾਂਗੇ ਜੀ ਜਲਦੀ ਆਵਾਂਗੇ।
ਹਾਂਜੀ, ਹਾਂਜੀ
ਹੋਰ ਜੀ ਕੋਫੀ ਪੀਨਦੇ ਹੋ।
ਹਾਂਜੀ
ਕੋਫੀ ਪੀਣੇ ਹੋ ਮੈਂ ਕਿਹਾ।
ਕੀ ਪਿੰਦਾ
ਮੈਂ ਕਹਿ ਰਿਹਾ ਜੀ ਕੌਫੀ ਪੀਂਦੇ ਹੋ। ਕਿਵੇਂ, ਕਿਵੇਂ ਲੱਗਦੀ ਤੁਹਾਨੂੰ ਕੌਫੀ
ਵਧੀਆ ਲੱਗਦੀ ਏ ਅਸੀਂ ਤਾਂ ਸੋਚਦੇ ਹ ਸ ਤਾਂ ਕੌਫੀ ਪੀਂਦੇ ਹਾਂ। ਓ ਵੀ ਵਧੀਆ ਲੱਗਦੀ ਹੈ ਸਾਨੂੰ।
ਹਾਂਜੀ ਸਹੀ ਕਹਿ ਰਹੇ ਹੋ ਜੀ, ਇਹ ਚਾਹ, ਚਾਹ ਕਾਫੀ ਵਧੀਆ ਹੈਗੀ ਹੈ ਜੀ।
ਹਾਂ ਜਾਂ ਐਨ ਚ ਕੋਲਡ ਕੌਫੀ ਪੀ ਲਓ ਉਹ ਵੀ ਵਧੀਆ ਜੀ ਇਹ ਗ੍ਰੀਨ ਟੀ ਪੀ ਲਓ ਜੀ ਉਹ ਵੀ ਵਧੀਆ।
ਹੋਈ ਗਈ ਗਿਆਰਵੀ
ਹੋਰ ਤੁਸੀਂ ਚਾਹ ਪੀਂਦੇ ਹੋ। ਅਸੀ ਵੀ ਕਦੀ ਕਦੀ ਪੀਂਦੇ ਅਸੀਂ ਸੋਚਦੇ ਹ ਕਫੀ ਸਟਾਰਟ ਕਰਦੇ ਜੀ।
ਸਹੀ ਗੱਲ ਹੈ ਜੀ ਕੋਫੀ ਪਿਓ ਚਾਹ ਨਾਲ ਚਾਹ ਨੁਕਸਾਨ ਕਰ
ਚਾਹ ਤ ਚਾਹ ਤਾਂ ਜ਼ਹਿਰ ਹੈ ਜੀ।
ਸਹੀ ਕਹਿ ਰਹੇ ਹੋ ਜੀ।
ਭਾਜੀ ਤੁਹਾਡੇ ਦੋਸਤ ਹੈ।
ਹਾਂਜੀ- ਹਾਂਜੀ ਹੈਗੇ ਨੇ ਕੋਲੇਜ ਦੇ ਦੋਸਤ ਹੈਗੇ ਸਕੂਲ ਵਾਲੇ ਪੁਰਾਣੇ ਯਾਰ ਵੀ ਨੇ ਨਾਲੇ ਗਲੀ ਵਾਲੇ ਦੋਸਤੀ- ਦੋਸਤੀ ਨੇ
ਤੁਹਾਡੀ ਲੜ ਲੜਾਈ ਤੋਂ ਨ ਦੋਨੇ ਦੋਸਤਾਂ ਵਿੱਚ
ਨਾ, ਨਾ ਬ ਬਿਲਕੁਲ ਘੱਟ
ਸਾਡੀ ਵੀ ਕੱਟ ਰਹੀ ਜੀ।
ਹਾਂਜੀ ਲੜਨਾ ਵੀ ਨੀ ਚਾਹੀਦਾ ਜੀ ਦੋਸਤਾਂ ਵਿੱਚ ਤੇ
ਹਾਂਜੀ- ਹਾਂਜੀ ਫੇਰ ਦੋਸਤਾ ਖਤਹ ਦੋਸਤੀ ਹੀ ਖ਼ਤਮ ਹੋ ਜਾਂਦੀ ਏ ਜੀ।
ਸਹੀ ਨਹੀਂ ਸਹੀ ਗੱਲ ਹੈ ਜੀ।
ਐਹੀ ਦੋਸਤ ਕੰਮ ਆਂਦੇ ਐ ਐਹੀ ਦੋਸਤ ਜ਼ਿੰਦਗੀ ਆਗੇ ਬੜਾਂਦੇ ਐ ਔ ਫਿਰ ਐੰਜ ਕਹੇ ਤਾਂ ਫੇ ਖਤਮ ਹੀ ਹੋ ਜਾਂਦੀ ਏ।
ਸਹੀ ਕਹਿ ਰਹੇ ਓ ਜੀ।
ਹੂੰ
ਭਾਜੀ ਤੁਹਾਡਾ ਗੋਲ ਕਿਵੇਂ ਏ।
ਜੀ ਆਪਾਂ ਇੰਜੀਨੀਅਰ ਬਣ ਕੇ ਆਸਟ੍ਰੇਲੀਆ ਜਾਣੈ।
ਵਧੀਆ ਹੈ ਜੀ ਇੰਜਨਵੀ ਵਧੀਆ ਐ ਜੀ ਅੱਛਾ ਖਾਸਾ ਪੈਸਾ ਮਿਲਦਾ ਹੈ ਜੀ।
ਸਹੀ ਹੂੰ ਜੀ ਸਹੀ ਹੈ ਹੋਰ ਤੁਸ ਤੁਵਾਡਾ ਕੀ ਗੋਲ ਹੈਗੈ ਅੱਗੇ ਦਾ
ਸਾਡਾ ਸੀਏ ਹੈ ਜੀ ਸੀਏ ਬਣ ਸੀਏ ਬਣਨ ਦੇ ਬਾਦ ਸਾਰਿਆਂ ਨੇ ਡਰੀਮ ਸਪਨਾ ਪੂਰੇ ਸਪਨਾ ਪੂਰੇ ਕਰਨੇ ਜੀ।
ਭਾਈ ਜੀ ਤੁਵਾਡਿ ਫੇਵਰੇਟ ਫਾਸਟ ਫੂਡ ਕੀ ਵੇ ਐ।
ਕੀ ਕਹਿ ਰੇ ਓ ਜੀ। ਆਪਾਂ ਜੀ ਸਪਰਿੰਗ ਰੋਲ ਖਾ ਲੈਂਣੇ ਆਂ ਕਦੇ ਕਦਾਰ ਪੀਜ਼ਾ, ਬਰਗਰ
ਵਧੀਆ ਜੀ ਵਧੀਆ।
ਜੀ -ਜੀ ਹੋਰ ਤੁਹਾਡਾ ਫੇਵਰੇਟ ਕੀ ਹੈ ਜੀ। ਬੋਤ ਘੱਟ ਹੈ ਜੀ ਨੁਕਸਾਨ ਕਰਦਾ ਸੀ। ਜੋ ਨੁ ਜੋ ਨੁਕਸਾਨ ਨੀ ਕਰਦਾ ਨਾ ਓਹ ਕਿਉ ਓ ਕੀ ਨਾਮ ਓਹ ਜੈਦਾ ਨੀ ਖਾਣਾ ਚਾਹੀਦਾ ਜੀ।
ਲੇ ਕੇ ਆਏ ਥੇ ਯਹੀ ਸੇ ਲੇ ਕੇ ਆਏ ਥੇ ਮਾਮਾ ਲੈ ਕੇ ਆਏ ਥੇ ਗਿਫਟ ਦਿਆ ਗਿਫਟ ਨਹੀਂ- ਨਹੀਂ ਮੰਮੀ ਨੇ ਮੰਗਵਾਯਾ ਥਾ।
ਮੈਨੂੰ ਦਸੋ ਕੀ ਕਰ ਰਹੇ ਹੋ ਜੀ।
ਹਾਂਜੀ ਵਧੀਆ ਜੀ ਅਸੀਂ ਤਾਂ ਵੀ ਟੀ ਵੀ ਦੇਖਦੇ ਪਏ ਆ ਸਹੀਆਰਾ
ਸਹੀਆਰਾ ਵੇਖ ਰੇ ਹੋ ਕਿ
ਹਾਂਜੀ- ਹਾਂਜੀ
ਕਿਵੇਂ ਲੱਗੀ ਤੁਹਾਨੂੰ ਮੂਵੀ ਸਹੀਯਾਰਾ
ਓਹ ਵਧੀਆ ਹੈਗੀ ਜੀ ਬੜੀ ਵਧੀਆ ਲੱਗੀ।
ਅੱਛਾ ਜੀ ਚਲੋ ਠੀਕ ਹੈ ਜੀ ਸਾ ਸ੍ਰੀ ਅਕਾਲ।
ਹਾਂਜੀ
ਸਤ ਸ੍ਰੀ ਕਾਲ ਜੀ।
ਸਤ ਸ਼੍ਰੀ ਅਕਾਲ।